ਹੈਲੋ। ਹੈਲ ਹਾਂਜੀ ਸਿ ਸ਼੍ਰੀ
ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਜੀ।
ਵਧੀਆ ਤੁਸੀਂ ਸੁਣਾਓ।
ਸਭ-ਸਭ ਠੀਕ-ਠਾਕ ਹੋਰ ਘਰ ਸਾਰੇ ਠੀਕ ਨੇ।
ਹਾਂਜੀ ਸਭ ਵਧੀਆ।
ਚਲੋ ਬਹੁਤ ਅੱਛੀ ਗੱਲ ਹੈ, ਵਧੀਆ ਫਿਰ ਤਾਂ।
ਹੋਰ ਮੈ ਤੁਹਾਨੂੰ ਕਾਲ ਪਹਿਲੇ ਕੀਤਾ ਸੀ ਸ਼ਾਇਦ ਤੁਹਾਡਾ ਤਾਈ ਕਾਲ ਆਇਆ ਹਨਾ। ਉਹ ਮੈਂ ਕਾਲ ਇਸ ਲਈ ਕੀਤਾ ਸੀ ਹਾਂਜੀ ਤੇ ਉਹ ਨਾ ਸਾਡੇ ਗੈਸਟ ਆਨੇ ਐਂ।
ਅੱ
ਤੇ ਮੈਨੂੰ ਦੱਸ ਤੋਂ ਕੀ ਸਪੈਸ਼ਲ ਰਹੇਗਾ ਕਿ ਕਿਵੇਂ ਕਰਾਂ ਮਤਲਬ ਕਿ ਮੇਰੇ ਖ ਲੰਚ ਮੇਰੇ ਖਿਆਲ ਨਾਲ ਸਾਡੇ ਵੱਲ ਹੀ ਕਰਨਗੇ। ਤੇ ਮੈਨੂੰ ਦੱਸੋ ਕੀ-ਕੀ
ਦੇਖੋ ਮੈਂ ਤਾਂ ਤੁਹਾਨੂੰ ਸੁਜੈਸਟ ਕਰਾਂਗੀ ਕਿ ਕੁਛ ਨਿਊ ਜਾ ਬਣਾਓ ਨਾ ਕੁਛ ਅਲੱਗ ਜਾ ਹੋਏ ਕੁਛ ਸਾਹਮਣੇ ਵਾਲਿਆਂ ਨੂੰ ਪਸੰਦ ਆਏ ਕੁਛ ਸਪੈਸ਼ਲ ਵੀ ਲੱਗੇ ਕਿ ਸਾਡੇ ਆਂਦੇ ਆ ਇਹਨਾਂ ਨੇ ਕੁਛ ਅੱਛਾ ਅਲੱਗ ਚੀਜ਼ ਬਣਾਈ ਐ ਹਟ ਕੇ ਕਿਉਂਕਿ ਆ ਰੋਜ਼ ਦੀ ਰੂਟੀਨ ਵਿੱਚ ਤਾਂ ਉਹੀ ਦਾਲ ਸਬਜ਼ੀ ਰੋਟੀ ਹੈ ਨਾ ਇਹੀ ਸਭ ਹੁੰਦਾ। ਅਤੇ ਉਹ ਤਾਂ ਸਾਰੇ ਖਾਂਦੇ ਹੀ ਹੈ ਆਪਣੇ ਆਪਣੇ ਘਰ ਪਰ ਇਹ ਹੋ ਜਾਂਦਾ ਕਿ ਕੋਈ ਆਇਆ ਤੇ ਤੁਸੀਂ ਕੁਛ ਵੱਖਰਾ ਬਣਾਇਆ ਉਹਨੂੰ ਲੱਗਦਾ ਕਿ ਸਾਡੇ ਵਾਸਤੇ ਕੁਛ ਸਪੈਸ਼ਲ ਕੀਤਾ ਐ। ਔਰ ਕੁਛ ਨਿਊ ਰੈਸਿਪੀ ਕੋਈ ਟੇਸਟ ਕਰਦਾ ਕੋਈ ਨਵੀਂ ਨਵਾਂ ਮਤਲਬ ਸੁਆਦ ਨੂੰ ਉਹ ਹੁੰਦਾ ਫੈਮਲੀਅਰ ਤੋਂ ਉਹ ਵੀ ਬਹੁਤ ਅੱਛਾ ਲੱਗਦਾ। ਬਟ ਉਹਦੇ ਅਕੌਡਿੰਗ ਇਹ ਹੈ ਕਿ ਤੁਸੀਂ ਮੈਂ ਤਾਂ ਕਹਿੰਦੀ ਹਾਂ ਮੈਂ ਪਾਓ ਭਾਜੀ ਬਹੁਤ ਵਧੀਆ ਬਣਾ ਲੈਂਦੀ ਹਾਂ। ਤੇ ਤੁਹਾਨੂੰ ਪਾਓ-ਭਾਜੀ ਦੱਸਦੀ ਹਾਂ। ਉਹ ਰੈਸਪੀ ਟਰਾਈ ਕਰ ਲਓ ਬਹੁਤ ਟੇਸਟੀ ਬਣਦੀ ਹੈ, ਹਾਂਜੀ ਅਤੇ ਸੌਖੀ ਅਤੇ ਸੌਖੀ ਹੈ ਸਬਜ਼ੀਆਂ ਬਿਲਕੁਲ ਸਬਜ਼ੀਆਂ ਸਾਰੀ ਘਰ ਵੀ ਆਉਂਦੀਆਂ ਨੇ ਕੋਈ ਜ਼ਿਆਦਾ ਉਹਦੇ ਚ ਹੈ ਨੀ। ਹਾਰਡ ਐਂਡ ਫਸਟ ਰੂਲ। ਔਰ ਜੋ ਜੋ ਤੁਸੀਂ ਸਬਜ਼ੀਆਂ ਪਾਣਾ ਚਾਹੁੰਦੇ ਹੋ ਚੋਇਸ ਹੈ ਮੈਂ ਪਰਸਨਲੀ ਜੋ ਪਾਂਦੀ ਹਾਂ ਮੈਂ ਤੁਹਾਨੂੰ ਦੱਸਦੀ ਹਾਂ, ਗੋਭੀ ਲੈ ਲਓ ਠੀਕ ਹੈ ਜੀ ਆਲੂ, ਗੋਭੀ, ਗਾਜਰ ਮਟਰ ਠੀਕ ਹੈ ਇਹ ਦੋ ਤਿੰਨ ਸਬਜ਼ੀਆਂ ਲੈਲੋ। ਕਈ ਲੋਕ ਪਾਣ ਵਾਲੇ ਦੇ ਵਿੱਚ ਲੌਕੀ ਘੀਆ ਵੀ ਪਾ ਲੈਂਦੇ ਨੇ ਪਰ ਜ਼ਰੂਰੀ ਨਹੀਂ ਹੈ। ਕਿ ਤੁਸੀਂ ਉਹ ਪਾਓ, ਆਪਣਾ ਪੇਠਾ ਵੀ ਪਾਲ ਲੈਂਦੇ ਕਈ ਲੋਕ ਆਪਣੀ ਆਪਣੀ ਚੋਆਇਸ ਹੁੰਦੀ ਹੈ ਪਰ ਆਪਾਂ ਜੋ, ਚੀਜ਼ ਨਾਲ ਮੈਂ ਮਤਲਬ ਆਪਣਾ ਰੈਸਪੀ ਟਰਾਈ ਕਰਦੀ ਹਾਂ। ਔਰ ਇਸ ਤਰੀਕੇ ਬਣਾਉਂਦੀ ਹਾਂ ਡਿਸ਼ ਅਤੇ ਉਹ ਬਹੁਤ ਹੁ ਟੇਸਟੀ ਬਣਦੀ ਔਰ ਬਹੁਤ ਮਜ਼ਾ ਆਂਦਾ, ਬੱਚੇ ਤੇ ਮੇਰੇ ਬਹੁਤ ਇੰਜੋਏ, ਕਰਦੇ ਨੇ ਜਦ ਵੀ ਸਬਜ਼ੀਆਂ ਮੇਰੇ ਕੋਲ ਪੂਰੀਆਂ ਆਦੀਆਂ ਮੈਂ ਇਹੀ ਟਰਾਈ ਕਰਦੀ ਹਾਂ ਇੱਦਾਂ ਹੀ ਬਣਾਨੀ ਹਾਂ ਦੇਖੋ ਅਸੀਂ ਪਾਇਆ ਗੋਭੀ ਲੈਲੀ ਆਲੂ ਲੈ ਲੇ, ਠੀਕ ਹੈ, ਗਾਜਰ ਲੈ ਲੀ, ਹੁਣ ਇਸ ਸੀਜ਼ਨ ਵਿੱਚ ਗਾਜਰ ਤੁਹਾਨੂੰ ਮਤਲਬ ਕੀ ਦੂਸਰੀ ਵਾਲੀ ਮਿਲਦੀ ਹੈ ਤਾਂ ਤੁਸੀਂ ਡਰੋਪ ਕਰ ਦਿਉ ਕੋਈ ਚੱਕਰ ਨਹੀਂ ਹੈ। ਤੁਸੀਂ ਡਰੋਪ ਵੀ ਕਰ ਸਕਦੇ ਹੋ, ਠੀਕ ਹੈ ਗਾਜਰ ਅਗਰ ਮਿਲਦੀ ਹੈ ਤਾਂ ਲੋ ਹੋ ਨਹੀਂ, ਜੇ ਡਰੋਪ ਹੋ ਗਿਆ ਫਿਰ ਮਟਰ ਲੈ ਲਓ, ਮਟਰ ਤਾਂ ਮਾਰਕੀਟ ਹੁੰਦੇ ਹੀ ਹਨ ਇਹ ਦੋ ਤਿੰਨ ਸਬਜ਼ੀਆਂ ਜਿਹੜੀਆਂ ਇਹਨਾਂ ਨੂੰ ਪਾ ਕੇ ਤੁਸੀਂ ਕੁੱਕਰ ਵਿੱਚ ਚੰਗੀ ਤਰ੍ਹਾਂ ਧੋ ਕੇ ਕੱਟ ਲਓ ਪਹਿਲੇ ਡਿਕਸ ਟ੍ਰੇਨਰ ਵਿੱਚ ਸਟ੍ਰੇਨ ਕਰ ਲਉ ਪਾਣੀ ਕੁੱਕਰ ਵਿੱਚ ਪਾ ਕੇ ਇਹਨੂੰ ਇੱਕ ਦੋ ਵਿਸਲ ਦਬਾ ਲਉ। ਅੱਛੀ ਤਰ੍ਹਾਂ ਬੋਆਇਲ ਹੋ ਜਾਣਗੀ ਤੁਹਾਡੀ ਸਬਜ਼ੀ ਤੁਹਾਡੀ ਗੋਭੀ ਆਲੂ ਇਹ ਚੀਜ਼ਾਂ ਮਟਰ ਸਾਰੇ ਚੰਗੀ ਤਰ੍ਹਾਂ ਜਾਣਗੇ ਉਸ ਤੋਂ ਬਾਅਦ ਤੁਸੀਂ ਇਹ ਬੋਇਲ ਕਰਕੇ ਰੱਖ ਲਿਆ ਇਹਨੂੰ ਸਟੇਨ ਕਰ ਲਓ ਪੂਰਾ। ਛਾਨ ਲਓ ਇਹਨੂੰ ਛਨੀ ਵਿੱਚੋਂ ਛਨਣ ਤੋਂ ਬਾਅਦ। ਜਿਹੜਾ ਪਾਣੀ ਬਚ ਜਾਂਦਾ ਜਿਹੜਾ ਨੀਚੇ ਇਹ ਪਾਣੀ ਅਸੀਂ ਯੂਜ ਕਰਨਾ ਪਾਓ ਭਾਜੀ ਬਣਾਣ ਲੱਗਿਆ ਇਹ ਸੁੱਟਣਾ ਨਹੀਂ ਹੈ।
ਹੂੰ,
ਠੀਕ ਹੈ ਅਹ ਇੱਕ ਇੱਕ ਸਾਈਡ ਤੇ ਰੱਖ ਦੋ ਨਾ ਹੁਣ ਦੂਸਰਾ ਅਸੀਂ ਹੁਣ ਤੜਕਾ ਬਣਾਵਾਂਗੇ ਪਾਓ ਭਾਜੀ ਦਾ ਜੋ ਤੜਕਾ ਸਰਦਾਰਾਂ ਦਾ ਤੇ ਤੜਕੇ ਬਿਨਾਂ ਚੱਲਦਾ ਨਹੀਂ ਗੁਜਾਰਾ ਨਹੀਂ ਹੈ। ਪਰ ਪਾਓ ਭਾਜੀੀ ਵਿੱਚ ਵੀ ਤੜਕਾ ਜ਼ਰੂਰ ਲੱਗਦਾ ਅਤੇ ਤੁਸੀਂ ਚੰਗੀ ਤਰ੍ਹਾਂ ਪਿਆਜ਼ ਲੈ ਲਓ ਸੱਤ ਅੱਠ ਬੂਟੇ ਪਿਆਜ਼ ਲੈ ਲਓ ਉਹਨਾਂ ਨੂੰ ਚੰਗੀ ਤਰ੍ਹਾਂ ਫਾਈਨਲੀ ਚੋਪ ਕਰ ਲਓ ਚਾਹੇ ਚੋਪਰ ਵਿੱਚ ਕਰ ਲਉ ਚਾਹੇ ਹੈਂਡ ਕੱਟ ਕਰਕੇ ਹੱਥਾਂ ਨਾਲ, ਕੱਟ ਕੇ ਬਰੀਕ-ਬਰੀਕ ਕੱਟ ਕੇ ਨਾ ਉੱਦਾਂ ਲੈ ਲਉ ਫਿਰ ਥੋੜ੍ਹੀ ਜਿਹੀ ਪੰਜ ਛੇ ਤੂਰੀਆਂ ਹੋ ਗਈ ਲਸਣ ਦੀਆਂ ਦੋ ਹਰੀ ਮਿਰਚਾਂ ਹੋ ਗਈ ਹਰੀ ਮਿਰਚ ਛਾ ਬਰੀਕ ਬਰੀਕ ਕਟਲੀ ਗੋਲ ਗੋਲ, ਤੇ, ਪੰਜ ਛੇ ਜਿਹੜੀ ਤੁਹਾਨੂੰ ਤੁਰੀਆਂ ਦੱਸ ਰਹੀਆਂ ਉਹ ਥੋੜ੍ਹਾ ਜਿਹਾ ਅਦਰਕ ਦਾ ਅੱਧਾ ਇੰਚ ਦਾ ਟੁਕੜਾ ਲੈ ਕੇ ਉਹਨੂੰ ਗ੍ਰਾਇੰਡ ਕਰ ਲਉ। ਸਿਰਫ ਗ੍ਰਾਈੰਡ ਕਰਨਾ ਤੁਸੀਂ, ਲਸਣ ਨੂੰ ਤੇ, ਅਦਰਕ ਨੂੰ ਬਟ ਹਰੀ ਮਿਰਚਾਂ ਤੁਸੀਂ ਸਬੂਤੀਆਂ ਹੀ, ਪੜਨਾ,
ਅੱਛਾ,
ਤਾਂ ਕਿ ਤੁਹਾਡੀ ਨਰ ਜ਼ਰ ਆਉਣ ਨਾ ਥੋੜ੍ਹ ਬਰੀਕ ਬਰੀਕ ਬਰੀਕ ਕਟੀ ਹੋਈ ਬਿਲਕੁਲ ਚੌਪ ਹੋ ਜਾਏਗੀ ਤੇ ਨਜ਼ਰ ਨਹੀਂ ਹੈਗੀ ਇੱਕ ਥੋੜਾ ਗ੍ਰੀਨ ਗ੍ਰੀਨ ਥੋੜਾ ਹਰਾ ਹਰਾ ਹਰਿਆਲੀ ਇਫੈਕਟ ਵੀ ਤਾਂ ਆਏਗਾ ਪਾਓ ਭਾਜੀ ਵਿੱਚ ਵਿੱਚ ਉਹ ਵੀ ਨਜ਼ਰ ਆਉਂਦਾ ਨਾ ਤਾਂ ਅੱਛਾ ਲੱਗਦਾ ਤੇ ਨਾਲ ਆਪਣਾ ਤੁਸੀਂ ਇਹ ਥੱਲੇ ਪਹਿੱਲ ਤੜਕਾ ਵਿੱਚ ਤੇਲ ਪਾ ਲਉ ਕੜਾਹੀ ਵਿੱਚ ਚਲੋ ਤੁਸੀਂ ਪਿਆਜ਼ ਜੜੇ ਬਰੀਕ ਕੱਟੇ ਹੋਏ ਨੇ ਇਹ ਪਹਿਲਥੋੜਾ ਜੀਰਾ ਪਾਇਆ ਅਤੇ ਇਹ ਬਰੀਕ ਕੱਟਟੀ ਪਿਆਜ਼ ਪਾਏ ਇਹਨੂੰ ਚੰਗੀ ਤਰ੍ਹਾਂ ਜਿੱਦਾਂ ਥੋੜੇ ਭੱਜੇ ਭੁੱਜੇ ਹੋ ਜਾਂਦੇ ਨੇ ਥੋੜੇ ਬਰਾਊਨ ਬਰਾਊਨ ਜਾਂਦੇ ਨੇ ਨਾ ਪੂਰੇ ਪੂਰੇ 'ਚ ਉਸ ਹੁਣ ਹੁਣ ਤੱਕ ਤੁਸੀਂ ਉਸ ਤੋਂ ਅੰਦਰ ਅੰਦਰ ਉਸ 'ਤੇ ਜ਼ਿਆਦਾ ਡਾਕ ਨਹੀਂ ਕਰਨਾ ਬਹੁਤ ਜ਼ਿਆਦਾ ਨਹੀਂ ਭੁੰਨੇ ਉਹਦੇ ਵਿੱਚ ਆਪ ਆਪਣਾ ਤੁਸੀਂ ਥੋੜ੍ਹੀ ਹਰੀ ਮਿਰਚ ਪਾ ਦਿਉ ਜਿਹੜੀ ਬਰੀਕ ਕੱਟੀ ਸੀ ਅਤੇ ਲਸਣ ਅਦਰ ਜਿਹੜਾ ਪੇਸਟ ਤੁਸੀਂ ਮਿਕਸੀ ਮਿਕਸੀ ਵਿੱਚ ਗ੍ਰਾਇੰਡ ਕਰ ਲਿਆ ਸੀ ਉਹਦੇ ਵਿੱਚ ਪਾਲੋ ਪਾ ਕੇ ਇਹਨੂੰ ਫਿਰ ਥੋੜਾ ਜਿਹਾ ਹਲਕਾ ਹਲਕਾ ਭੁੰਨਾ ਹਲਕਾ ਹਲਕਾ ਭੁੰਨੋ ਜਦ ਭੁੰਨ ਲਓਗੇ ਨਾ ਉਸ ਉਸ ਤੋਂ ਬਾਅਦ ਤੁਸੀਂ ਨਾ ਟਮਾਟਰ ਜਿਹੜੇ ਹਨ ਸੱਤ ਅੱਠ ਛੇ ਸੱਤ ਟਮਾਟਰ ਤਾਂ ਹੋਣੇ ਹੀ ਚਾਹੀਦੇ ਨੇ ਆਰਾਮ ਨਾਲ ਟਮ ਜੀ ਜੀ ਟਮਾਟਰ ਦਾ ਹੀ ਰੋਲ ਹੈ ਕਿਉਂਕਿ ਟੇਸਟ ਹੀ ਉਹਦੇ ਨਾਲ ਆਉਂਦਾ ਹੈ ਖਟਾਸ ਵੀ ਆਉਂਦੀ ਹੈ ਕਲਰ ਵੀ ਆਉਂਦਾ ਸਾਰਾ ਕੁਛ ਔਰ ਟਮਾਟਰ ਕੋਸ਼ਿਸ਼ ਕਰਨਾ ਕੀ ਤੁਸੀਂ ਲਾਲ ਲਾਲ ਸੋਹਣੇ ਟਮਾਟਰ ਲਓ ਬਾਜ਼ਾਰ ਵਿੱਚ ਆਉਂਦੇ ਨਾ ਲਾਲ-ਲਾਲ ਹਾਈ ਹਾਈਬ੍ਰਿਡ ਟਮਾਟਰ ਆਂਦੇ ਨੇ ਦੇਸੀ ਲੋਗੇ ਤਾਂ ਖੱਟ ਟੇ ਜ਼ਿਆਦਾ ਹੋ ਜਾਣਗੇ। ਪਰ ਤੋਂਡਾ ਲਾਲ ਲਾਲ ਕਲਰ ਨਹੀਂ ਆਏਗਾ। ਏਹ ਦੇਸੀ ਵਾਲੇ ਨਹੀਂ ਲੈਣੇ, ਲੈਣੇ ਦੂਜੇ ਨੇ ਤੇ ਉਹ ਤੁਸੀਂ ਪਾਏ ਗ੍ਰਾਇੰਡ ਕਰਕੇ ਜ਼ਿਆਦਾ ਐਫੋਰਡ ਕਰੋ ਨਾ ਗ੍ਰਇੰਡ ਕਰ ਲਉ ਜਲਦੀ ਤੋਂ ਜਲਦੀ ਹੋ ਜਾਏਗਾ। ਔਰ ਬ ਪਤਾ ਕਿ ਇੱਕ ਤੇ ਗੈਸਟ ਆਉਣ ਵਾਲੇ ਹੁੰਦੇ ਬੰਦੇ ਨੂੰ ਹੁੰਦਾ ਕਿ ਜਲਦੀ ਵਾਇੰਡ ਅਪ ਕਰੇ ਹੋਰ ਵੀ ਕੰਮ ਹੁੰਦੇ ਨੇ। ਘਰ ਦੀ ਸਫਾਈ-ਸਫੂਈ ਬੜਾ ਕੁਝ ਹੁੰਦਾ ਕਰੋਕਰੀ ਕੱਢਣੀ ਹੈ, ਮੈਨਟੇਨ ਕਰਨਾ ਸਾਰਾ ਕੁਛ ਤੇ ਸਵੀਡਿਸ਼ ਵਗੈਰਾ ਵੀ ਬਣਾਉਣੀ ਹੁੰ ਦੀ ਹੋਰ ਵੀ ਬਥੇਰੇ ਕੰਮ ਹੁੰਦੇ ਨੇ। ਬਸ ਫਿਰ ਇਹ ਤੜਕਾ ਜਿਹੜਾ ਜਿਹਦੇ ਵਿੱਚ ਤੁਸੀਂ ਉਹ ਭੁੰਨ ਰਹੇ ਸੀਗੇ ਲਸਣ ਤੱਕ ਦਾ ਪੇਸਟ ਪਿਆਜ ਟਮਾਟਰ ਪਾ ਲਓ ਵਿੱਚ ਟਮਾਟਰ ਪਾ ਕੇ ਇਹਨੂੰ ਭੁੰਨ ਲਓ। ਭੁਨਦੇ-ਭੁਨਦੇ ਹੀ ਤੁਸੀਂ ਪਾ ਲੈਣਾ ਇਹਦੇ ਵਿੱਚ ਆਪਣਾ ਨਮਕ ਆ ਲਾਲ ਮਿਰਚ ਦੇਗੀ ਮਿਰਚ ਜਿਹੜੀ ਹੁੰਦੀ ਨਾ ਜਿਹੜੀ ਕਲਰ ਵਾਲੀ ਹੁੰਦੀ ਹੈ ਉਹ
ਅੱਛਾ ਕਲਰ ਵਾਲੀ ਵੀ ਪਾਣੀ ਆ।
ਕਲਰ ਵਾਲੀ ਪਾਈ ਅਤੇ ਜਿਹੜੀ ਦੂਸਰੀ ਹੁੰਦੀ ਹੈ ਨਾ ਉਹ ਵੀ ਹਲਕੀ ਪਾਣੀ ਆ। ਕਿਉਂਕਿ ਕਲਰ ਵਾਲੀ ਜਿਹੜੀ ਹੁੰਦੀ ਆ ਓ ਉਹ ਤਿੱਖੀ ਨਹੀਂ ਹੁੰਦੀ ਪਰ ਉਹ ਕਲਰ ਹੀ ਦਿੰਦੀ ਹੈ ਡੇਗੀ ਮਿਰਚ ਹੁੰਦੀ ਹੈ। ਕਸ਼ਮੀਰੀ ਲਾਲ ਮਿਰਚ। ਉਹ ਸਿਰਫ਼ ਕਲਰ ਦਿੰਦੀ ਹੈ ਤੇ ਉਹ ਨਾਲ-ਨਾਲ ਤੁਸੀਂ ਇਹ ਵੀ ਪਾ ਲੋ ਥੋੜ੍ਹੀ ਜਿਹੀ ਦੂਸਰੀ ਜਿਹੜੀ ਕੁੱਟੀ ਹੋਈ ਮਿਰਚ ਹੁੰਦੀ ਆ। ਆਪਾਂ ਘਰ ਵੀ ਕੁੱਟ ਲੈਂਨ ਨਾ ਲਿਆ ਕੇ ਅਸੀਂ ਤਾਂ ਮਿਰਚਾਂ ਘਰ ਹੀ ਲਿਆ ਕੇ ਕੁੱਟ ਲੈਂਦੇ ਆ ਆਪਣੀ ਮਿਕਸੀ ਵਿੱਚ ਕਿਉਂਕਿ ਬਾਜ਼ਾਰ ਵਿੱਚ ਕਿ ਮਿਲ ਰਿਹਾ ਉਹ ਤਾਂ ਤੁਹਾਨੂੰ ਸੱਚਾਈ ਪਤਾ ਹੀ ਨਹੀਂ ਹੈ। ਕਈ ਵਾਰ ਤਾਂ ਮੀਂਰਾ ਕਲਰ ਈ ਹੁੰਦਾ। ਅਸੀਂ ਸੋਚਦੇ ਹਾਂ ਪਤਾ ਨੀ ਅਸੀਂ ਹਰੀ ਮਿਰਚ ਖਾ ਰਹੇ ਹਾਂ। ਸਭ ਕੁਛ ਨੈਚੁਰਲ ਹੈ ਪਰ ਅੱਜ ਕੱਲ ਤੇ, ਹੁਣ ਸਭ ਕੁਛ, ਕੁਛ ਮਿਲਾਵਟੀ ਹੁੰਦਾ ਜੀ ਪਹਿਲੇ ਜਮਾਨੇ ਵਿੱਚ ਦੇਖੋ ਮਿਰ ਚਾਵੇ ਵੀ ਜਾ, ਕਿ ਚੱਕੀ ਤੇ ਪਿਸਾ ਕੇ ਲਿਆਂਂਦੀਆਂ ਸੀ ਜਨਾਨੀਆਂ ਹੈ ਨਾ,
ਆਦਾ ਹੈ।
ਟੇਸਟ ਵੀ ਹਾਂਜੀ ਬਿਲਕੁਲ-ਬਿਲਕੁਲ ਅਸੀਂ ਵੀ ਘਰ ਪੀਿਸ ਲੈਂਦੇ ਹਾਂ ਲਿਆ ਅਸੀਂ ਸੌਦੇ ਵਿੱਚ ਸੁੱਕੀ ਹਰੀ ਮਿਰਚਾਂ ਅ ਮਤਲਬ ਕਿ ਕਿੱਲੋ ਇੱਕ, ਮੰਗਵਾਈ ਲੈਂਦੇ ਆ ਅੱਧਾ ਕਿੱਲੋ-ਕਿੱਲੋ ਲਾਲ ਮਿਰਚਾਂ ਉਹ ਘਾਹ ਦੀ ਕੁੱ ਕੁੱਟਦੇ ਹਾਂ ਮਿਕਸੀ ਵਿੱਚ ਕੁੱਟ ਕੇ ਉਹੀ ਆਪਣੇ ਘਰ ਦੀ ਪਾਦੇ ਆ,
ਹੂੰ, ਐ
ਤੇ ਹਾਂਜੀ ਅਤੇ ਹਲਦੀ ਵੀ ਸਾਡੀ ਹੁੰਦੀ ਹੈ ਕੋਸ਼ਿਸ਼ ਕਿ ਔਰੀਜਨਲ ਲਿਆਈਏ ਉਹੀ ਪਿਸਵਾ ਕੇ ਕਿਸੇ ਤੋਂ ਉਹੀ ਯੂਜ਼ ਕਰੀਏ ਕਿਉਂਕਿ ਹਲਦੀ ਵੀ ਜਿਹੜੀ ਤੁਸੀਂ ਯੂਜ਼ ਕਰਦੇ ਹੋ ਉਹਦਾ ਕੋਈ ਪਤਾ ਨਹੀਂ ਉਹ ਕਲਰ ਪਾ ਦਿੰਦੇ ਨੇ ਵਿੱਚ ਅਤੇ ਤੁਹਾਡਾ ਹਲਦੀ ਦਾ ਇਫੈਕਟ ਦੇ ਰਿਹਾ ਬਸ ਉਹ ਕਲਰ ਛੋਟਦਾ ਅਸੀਂ ਕਲਰ, ਤੋਂ ਕਲਰ ਤੇ ਨੁਕਸਾਨਦਾਇਕ ਹੁੰਦੇ ਨਾ, ਘਰ ਦਾ ਮਸਾਲਾ ਪੀਸੋ ਦੇ ਵਿੱਚ ਪਾਓ ਸਬਜ਼ੀਆਂ ਦੇ ਉਹ ਵਧੀਆ ਅਤੇ ਪਤਾ ਵੀ ਹੁੰਦਾ ਬੰਦੇ ਨੂੰ ਕਿ ਅਸੀਂ, ਔਰੀਜਨਲ, ਚੀਜ਼ ਖਾ ਰਿਹਾ ਅਸਲ ਚੀਜ਼ ਖਾ ਰਿਹੇ ਹਾਂ ਹਾਂਜੀ ਬਸ ਤੜਕਾ ਜਿ ਭੁਨ ਗਿਆ ਇਹਦੇ ਵਿੱਚ ਤੁਸੀਂ ਆਪ ਆਪਣਾ, ਜਿਹੜਾ ਬੋਆਇਲ ਕੀਤੀ ਹੋਈ ਸੀ ਆਲੂ ਹਨਾ, ਆਪਾਂ ਕਰਕੇ ਰੱਖੀ ਸੀ ਨਾ ਬੋਇਲ ਕੀਤੇ ਹੋਏ ਆਲੂ ਟਮਾਟਰ ਆਲੂ ਗੋਭੀ, ਮਟਰ, ਚੀਜ਼ਾਂ ਇਹ ਜਿਹੜੀ ਸਭ ਸਬਜੀਆਂ ਨੇ ਇਹ ਵਿੱਚ ਪਾ ਦੇਣੀ ਹੈ ਇਹ ਤੜਕੇ ਵਿੱਚ ਮਸਾਲੇ ਪਾ ਲਏ ਪਾਓ ਭਾਜੀ ਮਸਾਲਾ ਵੀ ਪਾ ਲਿਆ ਇਹਨਾਂ ਤੜ ਜਿਹੜੀ ਬੋਇਲ ਵਾਲੀ ਸਬਜ਼ੀ ਹੈ ਇਹਨੂੰ ਚੰਗੀ ਤਰ ਤਰ੍ਹਾਂ ਮੈਸ਼ ਕਰ ਲਉ ਕਿਸੇ ਮੈਸ਼ਰ ਨਾਲ ਕੜਾਹੀ ਵਿੱਚ ਔਰ ਜਸਟ ਮੈਸ਼ ਕਰ ਚੁੱਕੇ ਹੋ ਗਏ। ਫਿਰ ਜਿਹੜਾ ਤੁਸੀਂ ਇਹ ਪਾਣੀ ਤੁਸੀਂ ਕੱਢਿਆ ਹੋਇਆ ਨਾ ਥੱਲੇ ਜਿਹੜਾ ਸਬਜ਼ੀਆਂ ਨੂੰ ਉਹ ਕਰਕੇ ਰੱਖਿਆ ਹੋਇਆ ਸੀ ਡਰੇਨ ਕਰਕੇ ਸਟੇਨ ਕੀਤਾ ਸੀ। ਉਹ ਪਾਣੀ ਤੁਸੀਂ ਪਾ ਲੈਣਾ ਪਾਓ ਭਾਜੀ ਵਿੱਚ ਹੌਲੀ ਹੌਲੀ ਕਰਕੇ ਪਾਉਣਾ। ਇਹ ਨੀ ਕਿ ਇੱਕੀ ਵਾਰ ਪੂਰਾ ਪਾ ਦੋ ਤੇ ਕੜਾਹੀ ਵਿੱਚ ਪਤਲੀ ਹੋ ਜਾਏਗੀ ਪੂਰੀ ਪਾਓ ਭਾਜੀ ਨਾ। ਫਿਰ ਉਹ ਪਾਣੀ ਸੁੱਕਣ ਨੂੰ ਟਾਈਮ ਲੱਗ ਜਾਏਗਾ। ਅਤੇ ਉਹ ਵੇਸਟੇਜ ਆਫ ਟਾਈਮ ਹੈ ਔਰ ਵੇਸਟੇਜ ਔਫ ਗੈਸ, ਤੁਸੀਂ ਗੈਸ ਨੂੰ ਵੀ ਨਹੀਂ ਵੇਸਟ ਕਰਨਾ ਸਭ ਕੁਝ ਚੀਜ਼ਾਂ ਧਿਆਨ ਨਾਲ ਦੇਖ ਕੇ ਚੱਲੀਏ ਜਿੰਨੀ ਪਾਣੀ ਜਿੰਨਾ ਉਹ ਪਾਣੀ ਜਿਹੜਾ ਬਚਿਆ ਹੈ ਸਬਜ਼ੀਆਂ ਦਾ, ਜਿੰਨਾ ਤੁਹਾਨੂੰ ਲੱਗਦਾ ਹੈ ਕਿ ਉਹ ਪਾਉਣ ਨਾਲ ਤੁਹਾਡੀ ਥੋੜ੍ਹੀ ਢਲੀ ਢਿੱਲੀ ਹੋਣੀ ਸ਼ੁਰੂ ਹੋ ਗਈ ਹੈ ਸਬੀ, ਉੱਥੇ ਹੀ ਤੁਸੀਂ ਰੁਕ ਜਾਣਾ ਤੋਂ ਬਾਅਦ ਦਾ ਉਹ ਪਾਣੀ ਪਾਉਣਾ ਨਹੀਂ ਫਿਰ ਚਾਹੇ ਤੁਸੀਂ ਉਹ ਡਰੇਨ ਕਰ ਦਿਉ ਜਾਂ ਉਹ ਪਾਣੀ ਆਟਾ ਗੁੰਨਣ ਵਿੱਚ ਵੀ ਯੂਜ ਕਰ ਲਉ ਕਈ ਲੋਕ ਕਰਦੇ ਨੇ। ਚੋਇਸ ਹੁੰਦੀ ਹੈ ਆਪਣੀ ਆਪਣੀ ਮਰਜ਼ੀ ਹੁੰਦੀ ਹੈ ਬਸ ਫਿਰ ਜੀ ਤੁਸੀਂ ਇਹ ਜਿਹੜਾ ਪਾਓ ਮਸਾਲਾ ਪਾਇਆ ਇਹਦੇ ਵਿੱਚ ਲਾਲ ਮਿਰਚ ਕੁਛ ਨਮਕ ਮਸਾਲੇ ਪਾਏ ਨੇ। ਥੋੜ੍ਹਾ ਜਿਹਾ ਗਰਮ ਮਸਾਲਾ ਪਾ ਲਉ ਘਰ ਦਾ, ਪਿਸਿਆ ਹੋਇਆ ਘਰ ਦਾ ਕੁੱਟਿਆ ਹੋਇਆ ਜਿਹੜਾ ਹੈਲਦੀ ਵੀ ਹੁੰਦਾ। ਅਤੇ ਹਲਕੀ ਜਿਹੀ ਹਲਦੀ ਪਾ ਲਈ ਹਲ ਕਿ ਦੇ ਦੇਗੀ ਮਿਰਚ ਪਾਲੀ ਕਲਰ ਵੀ ਆ ਗਿਆ ਸਾਰਾ ਕੁਛ ਹੋ ਗਿਆ ਬਸ ਇਹਨੂੰ ਚੰਗੀ ਤਰ੍ਹਾਂ ਹਿਲਾ ਲਓ। ਅਤੇ ਉੱਤੋਂ ਦੀ ਤੁਸੀਂ ਇਹ ਸਬਜ਼ੀ ਤੁਹਾਡੀ ਤਿਆਰ ਹੈ ਉੱਤੋਂ ਦੀ ਤੁਸੀਂ ਹਰਾ ਧਨੀਆ ਜਿਹੜਾ ਹੈ ਉਹ ਬਰੀਕ ਕੱਟ ਕੇ ਉੱਪਰੋਂ ਪਾਦੋ ਗਾਰਨਿਸ਼ਿੰਗ ਕਰ ਦਿਓ, ਤੇ ਚੰਗੀ ਤਰ੍ਹਾਂ ਸਜਾ ਦਿਓ, ਥੋੜ੍ਹਾ ਜਿਹਾ ਅਮੂਲ ਬਟਰ ਪਾ ਦਿਓ, ਤੇ ਥੋੜ੍ਹਾ ਪੀਲਾ ਬਟਰ ਵੀ ਪਾ ਦਿਓ। ਮਿਲਦਾ ਬਾਹਰ ਅਮੂਲ ਬੱਟ ਉਹਦਾ ਟੁਕੜਾ ਉਹਦਾ ਘੱਟੋ ਘੱਟ ਅੱਧਾ ਪਾਈ ਦਿਉ। ਔਰ ਬਾਕੀ ਜੋ ਹਾਫ ਹੈ ਜਦ ਤੁਸੀਂ ਸਰਵ ਕਰੋਗੇ ਸਬਜ਼ੀ, ਗਰਮ ਕਰਕੇ ਦੋਗੇ ਉਹਦੇ ਉੱਪਰ ਪਾ ਕੇ ਦੋ ਉਸੀ ਨਾਲ ਜਿਹੜੇ ਪਾਓ ਜਿਹੜੇ ਹੁੰਦੇ ਨੇ ਬਾਜ਼ਾਰ ਤੋਂ ਪਾਓ ਲਿਆਓ ਪਾਓ ਬਾਜੀ ਜਿਵੇ ਮਿਲਦੇ ਨੇ ਬਹੁਤ ਸੋਹਣੇ ਮਿਲਦੇ ਨੇ। ਫਰੈਸ਼ ਫਰੈਸ਼ ਪਾਓ ਲੈ ਕੇ ਆਓ। ਉਹ ਤੁਸੀਂ ਉਹੀ ਯੈਲੋ ਬਟਰਨ ਨਾਲ ਉਹ ਜਦ ਕੋਈ ਖਾਣਾ, ਜਦ ਜਿਹਨੇ ਖਾਣਾ ਜ ਕਿਸੇ ਨੇ ਵੀ ਉਸ ਟਾਈਮ ਤੁਸੀਂ ਉਹਨੂੰ ਗਰਮ ਗਰਮ ਸੇਕ ਕੇ ਦਉ ਐ ਹੀ ਬਟਰ ਲਗਾਓ ਯੈਲੋ ਵਾਲਾ ਦੋਨੋਂ ਪਾਸੇ। ਚੰਗੀ ਤਰ੍ਹਾਂ ਪਾਓ ਨੂੰ ਵਿੱਚੋਂ ਕੱਟ ਕਰੋ ਦੋਨੋ ਪਾਸੇ ਸੇਕ ਕੋ ਔਰ ਨਾਲ ਸਰਵ ਕਰ ਦੋ, ਟੇਸਟ ਦਾ ਟੇਸਟ ਆ ਗਿਆ। ਤੁਹਾਡੇ ਗੈਸਟ ਵੀ ਖੁਸ਼ ਹੋ ਕੇ ਜਾਣਗੇ ਬਹੁਤ ਵਧੀਆ ਚੀਜ਼ ਖਵਾਈ ਐ।
ਠੀਕ ਐ, ਠੀਕ ਕੈਰੇ ਓ, ਵਧੀਆ ਕੋਈ ਨੀਂ ਮੈਂ ਇਸੇ ਨੂੰ ਟਰਾਈ ਕਰਾਂਗੀ, ਚਲੋ ਥੈਂਕ ਯੂ ਭਾਬੀ ਜੀ। ਬਹੁਤ-ਬਹੁਤ ਹਨਾਂ! ਠੀਕ ਓਕੇ ਬਾਏ ਬਾਏ।